ਹਾਂਜੀ,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 ਵਧੀਆ- ਵਧੀਆ, ਤੁਸੀਂ ਦੱਸੋ?
ਵਧੀਆ। ਕੀ ਕਰਦੇ ਔ?
ਬਸ ਮੈਂ ਤਾਂ ਵੇਹਲੀ, ਤੁਸੀ ਦੱਸੋ।
ਬਸ ਨਹੀ- ਨਹੀਂ ਅਜੇ ਤਾਂ ਨਹੀਂ।
ਔਕੇ।
ਹੂੰ, ਤੁਸੀਂ ਸੁਣਾਓ।
ਬਸ ਵਧੀਆ ਜੀ। ਕੀ ਬਣਾਇਆ ਫਿਰ ਅੱਜ ਤੁਸੀ?
ਅੱਜ ਤਾਂ ਮੰਮੀ ਨੇ ਮਟਰ ਚਾਵਲ ਹੀ ਬਣਾਏ ਆ।
ਔਕੇ- ਔਕੇ।
ਹੋਰ, ਹਾਂਜੀ- ਹਾਂਜੀ। ਮਟਰਾਂ ਵਾਲੇ, ਹਰੇ ਮਟਰ
ਹਾਂਜੀ ਠੀਕ ਹੈ।
ਹੂੰ, ਹੋਰ ਦੱਸੋ?
ਬਸ ਵਧੀਆ ਜੀ। ਮੇਰੇ ਮੂੰਹ ਚ ਪਾਣੀ ਆ ਗਿਆ। ਤੜਕੇ ਵਾਲੇ ਚੋਲ ਸੁਣ ਕੇ, ਮੇਰੇ ਫੇਵਰੇਟ ਨੇ।
ਹੂੰ ਅੱਜ -ਕੱਲ ਦੇ ਸੀਜਨ ਚ ਵੈਸੇ ਹੁੰਦਾ ਨੀ ਹੈਗਾ ਹਰਾ ਮਟਰ। ਪਰ ਜਿਵੇਂ ਅਸੀਂ ਸਰਦੀਆਂ ਚ ਸਬਜ਼ੀਆਂ ਉਗਾਉਂਦੇ ਹਾਂ ਨਾ ਤਾਂ ਕ ਫਲ ਬੋਤ ਪੈਂਦਾ ਏ ਤਾਂ ਉਹ ਅਸੀ ਦਾਣੇ ਕੱਢ ਕੇ ਨਾ ਫਰੋਜਨ ਚ ਰੱਖ ਰੱਖਦੇ ਆਂ ਫਰੀਜ਼ ਕਰਕੇ, ਤਾਂ ਉਹਨੂੰ ਆਪਾਂ ਪੂਰਾ ਸਾਲ ਖਾ ਸਕਦੇ ਆਂ। ਮਤਲਬ ਕਿ ਦਾਣੇ ਕੱਢ ਕੇ ਚੰਗੀ ਤਰੀ ਰੀਕੇ ਨਾਲ ਉਨੂੰ ਐਂ ਸਕਾ ਕੇ ਹੈਨਾਂ, ਚੰਗੇ ਤਰੀਕੇ ਨਾਲ ਡਰਾਈ ਹੋ ਜਾਣ ਜਿਵੇਂ ਫੇਰ ਨਾ ਜਿਵੇਂ ਦੂਸਰੇ ਲਿਫਾਫੇ ਆਂਦੇ ਆ ਨਾ ਅੱਜ-ਕਲ ਦੂਏ ਸੀਲ ਵਾਲੇ, ਪੈਕਿੰਗ ਵਾਲੇ ਉਹ ਉਹਨਾਂ ਚ ਪੈਕ ਕਰਕੇ ਮਤਲਬ ਉਹਨਾਂ ਚ ਏਅਰ ਨ੍ਹੀਂ ਜਾਣੀ ਚਹੀਦੀ ਹੁੰਦੀ ਜਿਵੇਂ ਆਪਾਂ ਉਹਨਾਂ ਨੂੰ ਲੰਬੇ ਸਮੇਂ ਦੇ ਲਈ ਖਾ ਸਕਦੇ ਆਂ, ਵਰਤ ਸਕਦੇ ਆਂ ਸਬਜ਼ੀਆਂ ਚ
ਤੁਸੀਂ ਏਧਾ ਘਰ ਈ ਰੱਖਦੇ ਹੋ ਅਪਣੇ।
ਹਾਂ, ਹਂ, ਹਂ। ਫ੍ਰੀਜ਼ ਕਰ ਲੋ ਸਬਜ਼ੀਆਂ।
ਔਕੇ ਔਕੇ।
ਹਂ, ਕੋਈ ਇਸ਼ੂ ਨੀਂ ਐ ਦੇ ਚ ਤਾਂ ਹਂ।
ਹੋਰ ਦਸੋ ਤੁਸੀਂ, ਮੰਮੀ ਅਰੀ ਠੀਕ ਨੇ
ਹਾਂਜੀ ਹਾਂਜੀ ਵਧੀਆ ਜੀ, ਤੁਸੀਂ ਦੱਸੋ?
ਹਾਂਜੀ ਸਭ ਵਧੀਆ।
ਅੱਛਾ, ਹੋਰ ਦੱਸੋ?
ਤੁਸੀਂ ਕੁਕਿੰਗ ਕਰਦੇ ਔ?
ਹਾਂ, ਕਦੀ-ਕਦੀ ਕਰ ਲੈਨੀ ਆਂ।
ਓਕੇ। ਵਧੀਆ ਲਗਦੈ?
ਹਾਂਜੀ ਹਾਂਜੀ, ਵਧੀਆ ਲੱਗਦੈ ਐ। ਮੇਰਾ ਇਹ ਸਾਬ ਹੁੰਦਾ ਵੀ ਜੇ ਕੋਈ ਚੀਜ਼ ਆਪਾਂ ਕੁਛ ਵੀ ਬਣਾਉਣਾ ਐ। ਸਬਜ਼ੀ ਹਨਾਂ? ਤਾਂ ਉਨੂੰ ਰੀਝ ਨਾ ਬਣਾਉਣਾ, ਜਿਆਦਾਤਰ ਤਾਂ ਮੈਨੂੰ ਕੜੀ ਬਣਾਉਣੀ ਪਸੰਦ ਆ। ਕੜੀ ਤਾਂ ਮੈਨੂੰ ਇੰਨੇ ਰੀਜ ਨਾਲ ਬਣਾਉਣੀ ਪਸੰਦ ਆ ਨਾ। ਉਹ ਵੀ ਚੁੱਲ੍ਹੇ ਤੇ।
ਵਧੀਆ ਲੱਗਦੀ ਐ, ਮੇਰੀ ਮੰਮੀ ਵੀ ਚੁੱਲ੍ਹੇ ਤੇ ਬਣਾਉਂਦੇ ਜੇ।
ਹਾਂ, ਚੁੱਲੇ ਤੇ ਕੜੀ ਬਣਾਈ ਹੋਵੇ ਨਾ, ਮਤਲਬ ਐਨ ਖੁੱਲੀ। ਡੁੱਲੀ ਲੱਸੀ ਹੋਵੇ, ਐਨ ਵਧੀਆ ਤੜਕਾ-ਛਡਕਾ ਲਾਇਆ ਹੋਵੇ ਵਿੱਚ ਕੜੀ ਪੱਤਾ ਗੇਰ ਕੇ। ਅਹ, ਜੇੜੀ ਲਾਲ ਅੱਕੀ ਮਿਰਚ ਹੁੰਦੀ ਆ, ਉਹ ਪਾ ਪ ਮੇਰਾ ਮਤਲਬ ਐ, ਮਤਲਬ ਕਿ ਕੜੀ ਬਣਦੀ ਆ, ਕੜ-ਕੜ ਕੇ ਹਨਾਂ ਮਠ ਮਿੱਠੀ ਮੱਠੀਆਂ ਚ ਤੇ ਰੁਝਾਰ ਜਾ ਕੇ, ਰੁਝਾਰ ਜਾ ਕੇ, ਰੁਝਾਰ ਜਾਕੇ, ਮਤਲਬ ਕਿ ਨਾ। ਫੇਰ-ਫੇਰ ਓਦਾ ਅਸਲੀ ਟੇਸਟ ਤਾਂ ਓਦਾ ਫੇਰ ਆਂਦੈ ਕਿਆ ਕੜੀ ਬਣਾਈ ਐ ਅੱਜ। ਕਈ ਲੋਕ ਕੀ ਕਰਦੇ ਨੇ ਮਤਲਬ ਕੜੀ ਜਿਵੇਂ ਧਰ ਲੈਂਦੇ ਨੇ ਠੀਕ ਆ। ਜਿਵੇਂ ਮਾੜਾ ਜੀ ਓਵਾਲਾ ਆਇਆ ਦਸ ਪੰਦਰਾਂ ਵੀਹ ਮਿੰਟ ਚ ਚਲੋ ਜੀ। ਬਣ ਗਈ ਕੜੀ ਓ ਨਾ ਕੱਚਾ-ਕੱਚਾ ਜਿਆ ਓਦਾ ਟੇਸਟ ਰਹਿ ਜਾਂਦਾ ਓਦਾ ਮਤਲਬ ਖਾਣ ਚ ਨਾ। ਓ ਗੱਲਬਾਤ ਨੀ ਹੁੰਦੀ ਹੈਗੀ।
ਹਾਂਜੀ-ਹਾਂਜੀ।
ਹਨਾ।
ਹਾਂਜੀ।
ਹੂੰ, ਹੋਰ ਦੱਸੋ ਤੁਆਨੂੰ ਕੀ ਪਸੰਦ ਐ।
ਮੈਨੂੰ ਕੜੀ-ਚੌਲ ਅਤੇ ਰਾਜਮਾਂ ਚੌਲ।
ਹਾਂ ਕੜੀ-ਚੌਲ ਤਾਂ ਮੈਨੂੰ ਵੀ ਬੋਤ ਪਸੰਦ ਨੇ, ਪਰ ਰਾਜਮਾਂ ਨੀ ਮੈਨੂੰ ਏਨੇ ਜਾਦਾ ਪਸੰਦ ਹੈਗੇ। ਹੂੰ
ਹਰੀ ਸਬਜ਼ੀਆਂ ਵੀ ਤਾਨੂੰ ਪਸੰਦ ਹੋਣੀਆਂ ਨੇ ਬੋਤ
ਬੋਤ ਹਰੀਆਂ ਸਬਜ਼ੀਆਂ ਤਾਂ ਜਾਦਾ ਮੈਨੂੰ ਭਰਮੇ ਕਰੇਲੇ।
ਮੈਨੂੰ ਤੋਰੀ ਪਸੰਦ ਜੇ।
ਤੋਰੀ ਹਾਂ ਤੋਰੀਆਂ ਵੀ ਸਵਾ ਵਕਨ ਮੈਂ ਤੋਰੀਆਂ ਨਾ ਏਹ ਜੇੜੀ ਮੇਰੀ ਇੱਕ ਸਹੇਲੀ ਆ ਨਾ ਰਮਨ ਓਦੀ ਜੇੜੀ ਮੰਮੀ ਆ ਨਾ ਬਈ ਓ ਤੋਰੀਆਂ ਦੀ ਸਬਜ਼ੀ ਏਨੀ ਮੈਂ ਨਾ ਵੈਸੇ ਬਹੁਤ ਘੱਟ ਖਾਂਣੀ ਹਾਂ ਤੋਰੀਆਂ। ਮੈਂ ਇੱਕ ਵਾਰ ਓਦੇ ਘਰ ਗਈ। ਓਦੀ ਮੰਮੀ ਨੇ ਏਨੀ ਸਵਾਦ ਸਬਜ਼ੀ ਬਨਾਈ ਤੋਰੀਆਂ ਦੀ ਏਨੀ ਸਵਾਦ ਸਬਜ਼ੀ ਬਣਾਈ। ਮੈਂ ਕਿਹਾ ਪਿ ਆਂਟੀ ਮੈਨੂੰ ਏਦੀ ਰੈਸਪੀ ਦੱਸਿਓ ਏ ਤਾਂ ਬੜੀ ਸਵਾਦ ਬਨਾਈ ਏ ਮੈਂ ਤਾਂ ਕਦੇ ਤੋਰੀਆਂ ਖਾਂਦੀ ਹੈ ਨੀ। ਤੇ ਜਦੋਂ ਵੀ ਮੈਂ ਜਾਂਨੀ ਹੁੰਨੀ ਆਂ ਨਾ ਮੈਂ, ਮੈਂ ਆਂਟੀ ਨੂੰ ਕਹਿੰਨੀ ਹੁੰਨੀ ਆਂ ਤੋਰੀ ਦੀ ਸਬਜ਼ੀ ਬਨਾਇਓ ਮਤਲਬ ਇੱਕ ਨਾ ਹੱਥ ਦਾ ਸਵਾਦ ਹੁੰਦੈ ਹਨਾ। ਮੈਂ ਕਦੇ ਮੈਨੂੰ ਏਨੀਆਂ ਸਵਾਦ ਕਦੇ ਆਪਣੀ ਮੰਮੀ ਦੇ ਹੱਥ ਦੀਆਂ ਨੀ ਲੱਗੀਆਂ ਵੈਸੇ ਸਾਡੇ ਘਰ ਚ ਜੇੜੀਆਂ ਤੋਰੀਆਂ ਨੇ ਨਾ। ਘੱਟ ਈ ਬਣਦੀਆਂ ਨੇ। ਜੇ ਬਣਦੀਆਂ ਨੇ ਤਾਂ ਥੋੜੀਆਂ ਜੇਹੀਆਂ ਬਣਦੀਆਂ ਨੇ ਵੀ ਮਤਲਬ ਕੀ ਓਸ ਹਿਸਾਬ ਨਾਲ। ਵੀ ਖਤਮ ਹੋ ਜਾਣਾ ਪਰ ਓਦੀ ਮੰਮੀ ਨੇ ਤਾਂ ਆਲੂ ਪਾ ਕੇ ਬਣਾਈਆਂ ਸੀਗੀਆਂ। ਪਰ ਬਣੀਆਂ ਬਹੁਤ ਸੁਵਾਦ ਸੀਗੀਆਂ।
ਸਾਡੇ ਇੱਥੇ ਵੀ ਨਾ ਮਤਲਬ ਤੋਰੀ ਬਣਾਉਂਦੇ ਨੇ ਨਾ ਤੇ ਉਹਦੇ ਜਿਹੜੇ ਛਿੱਲੜ ਮੈਂ ਵੀ ਇੱਕ ਆੰਟੀ ਮੇਰੀ ਫਰੈਂਡ ਆ, ਉਹਨਾਂ ਦੇ ਘਰ ਗਈ ਸੀ। ਮੇਰੀ ਮੰਮਾ ਘਰ ਨੀ ਸੀ ਮੈਂ ਸਕੂਲ ਤੋਂ ਆਈ ਤੇ ਮੈਂ ਉਨਾਂ ਦੇ ਘਰ ਚੱਲ ਗੀ ਤੇ ਫੇਰ ਮੈਂ ਉੱਥੇ ਗਈ ਉਹਨਾਂ ਨੇ, ਤੋਰੀ ਤੇ ਛਿਲਕਾਂ ਦੀ ਨਾ ਸਬਜ਼ੀ ਬਣਾਈ ਤੇ ਉਹਦੇ ਚ ਆਲੂ ਪਾਏ।
ਹਂ।
ਮੈਂ ਕਿਆ ਮੈ ਆਖਿਆ ਆਂਟੀ ਮੈਂ ਤੇ ਤਾਡੇ ਘਰ ਈ ਦੇਖੀ ਐ, ਕੈਂਦੀ ਖਾ ਕੇ ਦੇਖ ਬੋਤ ਟੇਸਟੀ ਮਤਲਬ ਲੱਗਿਆ ਈ ਨਾ ਵੀ ਛਿੱਲਕ ਦੀ ਬਣਾਈ ਆ, ਇੰਨੀ ਟੇਸਟੀ ਲੱਗ ਰਈ ਸੀ।
ਤੋਰੀ ਦੀ, ਛਿਲਕਿਆਂ ਦੀ।
ਹਾਂਜੀ ਮੈਂ ਖੁਦ ਹਰਾਣ ਮੈਂ ਕਿਆ ਆਂਟੀ ਇਹ ਸਬਜ਼ੀ ਕੇੜੀ ਐ। ਫਿਰ ਉਹ ਕਹਿੰਦੇ ਤੋਰੀਆਂ ਦੀ ਛਿਲਕਾਂ ਦੀ। ਮੈਂ ਕਿਆ, ਹੈਂ?
ਅਸੀਂ ਤੇ ਤੋ, ਤੋਰੀਆਂ ਦੇ ਛਿਲਕੇ ਤਾਂ ਅਸੀਂ ਵੇਸਟ ਕਰ ਦਿੰਣੇ ਆਂ।
ਤੇ ਮੈਂ ਅਸੀਂ ਵੀ
ਨਹੀਂ-ਨਹੀਂ ਵੈਸੇ ਪਤਾ ਕੀ ਗੱਲ ਆ। ਜਿਵੇਂ ਨਾ ਸਬਜੀਆਂ ਦੇ ਛਿਲਕੇ ਹੁੰਦੇ ਨੇ ਨਾ ਇਹਨੂੰ ਆਪਾਂ ਜਿਵੇਂ ਡਸ ਸੁਟੇਦੇ ਆਂ ਨਾ ਇਹ-ਇਹ ਬੜੀ ਕੰਮ ਦੀ ਚੀਜ ਆ। ਜਿਵੇਂ ਪਿਆਜਾਂ ਦੇ ਛਿਲਕੇ, ਲ੍ਹਸਣ ਦੇ ਛਿਲਕੇ, ਆਲੂਆਂ ਦੇ ਛਿਲਕੇ ਛਿਲਕੇ ਹਨਾ, ਸਬਜੀਆਂ ਦੇ ਜਿਹੜੇ ਛਿਲਕੇ ਨੇ ਨਾ ਇਹਨੂੰ ਆਪਾਂ ਜੇ ਜਿਵੇਂ ਬਾਗਬਾਨੀ ਕਰਦੇ ਆਂ ਨਾ, ਗਾਰਡਨ ਦੇ ਵਿੱਚ ਸਬਜੀਆਂ -ਸੁਬਜ਼ੀਆਂ ਬੀਜਦੇ ਆਂ ਤੇ ਇਹਨੂੰ ਆਪਾਂ ਖਾਦ ਦੇ ਤੌਰ ਤੇ ਯੂਜ਼ ਕਰ ਸਕਦੇ ਆਂ। ਜਿਵੇਂ ਇਹਨਾਂ ਨੂੰ ਭਿਆਉਂ ਕੇ ਰੱਖੋ ਦੋ ਦਿਨ ਹਨਾ ਓਹਨਾਂ ਦਾ ਜਿਹੜਾ ਪਾਣੀ ਹੁੰਦਾ ਨਾ ਇਹਨਾਂ ਨੂੰ ਸਬਜੀਆਂ ਦੀ ਜੜ੍ਹਾਂ ਚ ਪਾ ਦੇਵੇ। ਬੜਾ ਫਲ ਦਿੰਦੀਆਂ ਨੇ।
ਅੱਛਾ ਜੀ ਕੋਈ ਨਾ ਮੈਂ ਵੀ ਟਰਾਈ ਕਰਕੇ ਦੇਖਾਂਗੀ।
ਹਾਂ, ਬਹੁਤ ਫੁਲ-ਫਾਲ ਬਹੁਤ ਪੈਂਦੈ ਇਹਦੇ ਨਾਲ। ਮਤਲਬ, ਜਿਵੇਂ ਸੁੱਕੇ ਪੱਤੇ ਹੁੰਦੇ ਨੇ ਨਾ, ਆਪਾਂ ਸੁੱਕੇ ਪੱਤਿਆਂ ਨੂੰ ਇਕੱਠੇ ਕਰਕੇ ਅੱਗ ਲਾ ਦਿੰਦੇ ਹਾਂ ਹਨਾ, ਅੱਗ ਨਹੀਂ ਲਾਉਣੀ ਚਾਹੀਦੀ ਅੱਗ ਅਗ ਲਾਉਣੇ ਦੇ ਨਾਲ ਇੱਕ ਤਾਂ ਪ੍ਰਦੂਸ਼ਿਤ ਹੁੰਦੀ ਆ ਹਵਾ ਹ ਨਾ, ਤਾਂ ਧੂੰਆਂ ਨਿਕੜਦੈ। ਜਦੋਂ ਧੂੰਆਂ ਨਿਕਲੜਦੈ ਤਾਂ ਜਹੜੇ ਸਾਹ ਦੇ ਮਰੀਜ ਬੰਦੇ ਨੇ, ਉਹਨਾਂ ਨੂੰ ਸਾਹ ਲੈਣ ਚ ਤਕਲੀਫ਼ ਹੁੰਦੀ ਹੈ ਹਨਾ। ਬਿਮਾਰੀਆਂ ਦਾ ਘਰ ਹੀ ਆ। ਜਿਵੇਂ ਸੁੱਕੇ ਪੱਤੇ ਹੁੰਦੇ ਨੇ ਨਾ ਉਹਨਾਂ ਨੂੰ ਨਾ ਇੱਕ ਕਿਸੇ ਦੇ ਚੀਜ ਚ ਪਾ ਲਵੇ ਖੁੱਲੀ-ਡੁੱਲੀ, ਪਾ ਕੇ ਨਾ ਓਹ ਚ ਪਾਣੀ ਨਾ ਦਵੇ ਉਹ ਜਿਵੇਂ ਗੜ ਜਾਂਦੇ ਨੇ ਨਾ, ਓਹ ਇੱਕ ਖਾਦ ਤਿਆਰ ਹੋ ਜਾਂਦੀ ਐ। ਜਿਵੇਂ ਆਪਾਂ ਸਬਜੀਆਂ ਬੀਜਦੇ ਆਂ ਹਨਾ। ਸਬਜੀਆਂ ਦੀਆਂ ਜੜ੍ਹਾਂ ਚ ਪਾਵੇ ਓਹੋ, ਬੜਾ ਫਲ ਗਿਰਦਾ ਹੈ ਫੇਰ।
ਤੁਸੀਂ ਏਦਾਂ ਹੀ ਕਰਦੇ ਹੋ?
ਹੈਲੋ।
ਹਾਂਜੀ ਤੁਸੀਂ ਏਦਾਂ ਹੀ ਕਰਦੇ ਹੋ?
ਹਾਂ, ਮੈਂ ਤਾਂ ਕਈ ਮੈਂ ਜਿਵੇਂ ਘਰ ਹੁੰਨੀ ਆਂ ਨਾ ਮੈਂ, ਤਾਂ ਜਿਵੇਂ ਸਬਜੀਆਂ ਕੋਈ ਵੀ ਚੀਜ਼ ਹੁੰਦੀ ਏ, ਆਪਾਂ ਵਰਤ ਸਕਦੇ ਆਂ। ਵਰਤੋਂ ਜਾ ਸਕਦੀ ਹੈ। ਜਰੂਰੀ ਆਪਾਂ ਮਤਲਬ ਪੱਤੇਆਂ ਨੂੰ ਅੱਗ ਲਾ ਕੇ ਹਨਾ ਹਰਕ ਚੀਜ ਦਾ ਓਹ ਕਰਨਾ ਹੈ, ਨੁਕਸਾਨ ਹੀ। ਕਰਨਾ ਜਿਸ ਚੀਜ, ਅਗਰ ਸਾਨੂੰ ਕਿਸੇ ਛਿਲਕਿਆਂ ਤੋਂ ਵੀ ਫਾਇਦਾ ਮਿਲਦਾ ਹੈ ਤਾਂ ਲੈ ਲੋ। ਹੁਣ ਬਾਹਰੋਂ ਖਾਦ ਲੈ ਕੇ ਆਈ ਦੀ ਆ, ਤੇ ਓਹ ਕਿੰਨੀ ਮਹਿੰਗੀ ਵੀ ਹੁੰਦੀ ਹੈ, ਨਾਲੇ ਓਹ ਕਿੰਨੀ ਕੀ ਪਤਾ ਕਿੱਦਾਂ-ਕਿੱਦਾਂ ਦੀ ਹਨਾ ਓਹ ਚ ਰਸਾਇਣਿਕ ਪਦਾਰਥ ਕੀ-ਕੀ ਮਿਲਾਇਆ ਹੁੰਦੈ ਹਨਾ। ਮਨੂੰ ਐਂ ਲੱਗਦੈ ਬੀ ਜੋ ਪਾਂ ਘਰੇ ਚੀਜ ਤੇਆਰ ਕਰਕੇ ਘਰੇ ਖਾਣੀ ਆ ਹਨਾ ਓਦੇ ਵਰਗਾ ਮਜਾ ਨੀ ਹੈ। ਦੂਜੀ ਗੱਲ ਜਿਵੇਂ ਅਸੀਂ ਬਾਹਰ ਕੁਛ ਸਬਜੀਆਂ ਖਰੀਦਦੇ ਆਂ ਜਾਂ ਕੁੱਸ਼ ਵੀ ਖਰੀਦੇ ਕੀ ਪਤਾ ਕਿੰਨੀ -ਕਿੰਨੀ ਦੇਰ ਦੀਆਂ ਤੋੜੀਆਂ ਹੁੰਦੀਆਂ ਨੇ ਹਨਾ।
ਹਾਂਜੀ।
ਕਿੱਥੋਂ ਓੰਦੀਆਂ ਨੇ, ਕਿੱਥੇ ਟੁੱਟਦੀਆਂ ਨੇ, ਫੇਰ ਲੋੜ ਹੁੰਦੀਆਂ ਨੇ, ਫੇਰ ਮੰਡੀ ਚ ਆਉਂਦੀਆਂ ਨੇ ਹਨਾ ਮੰਡੀ ਚੋਂ ਆ ਕੇ ਫੇਰ ਸਬਜੀਆਂ ਆੜੇ ਭਾਈ ਖਰੀਦਦੇ ਨੇ, ਜਾਂ ਠੇਲੇ ਆਲੇ ਭਾਈ ਖਰੀਦਦੇ, ਫੇਰ ਸਾਡੇ ਤੱਕ ਪੋਂਚਦੀਆਂ ਨੇ ਹਨਾ। ਬੋਹੋਤ ਏਨੀ-ਏਨੀ ਦੇਰ ਤਾਜਾ ਰੱਖਣ ਲਈ ਕਿ ਪਤਾ ਕੇੜੇ- ਕੇੜੇ ਕੈਮੀਕਲ ਅਗਲੇ ਯੂਜ਼ ਕਰਦੇ ਨੇ।
ਹਾਂਜੀ ਏ ਤਾਂ ਹੈ, ਹੋਰ ਪਤਾ ਨੀ ਉੱਤੋਂ ਹੱਥ ਵੀ ਕੈਸੇ-ਕੈਸੇ ਲਾਂਦੇ ਨੇ।
ਹਾਂ, ਪਰ ਮਿਨੂੰ ਲੱਗਦੈ ਜੇ ਆਪਾਂ ਘਰ ਦੇ ਵਿੱਚ ਹੀ ਸਾਫ਼ ਸਫ਼ਾਈ ਨਾਲ ਚੀਜ਼ਾਂ ਨੂੰ ਉਗਾਈਏ, ਸਾਫ਼-ਸਫ਼ਾਈ ਨਾਲ ਚੀਜ਼ਾਂ ਨੂੰ ਖਾਈਏ ਤਾਂ ਆਪਣੀ ਸੇਹਤ ਵੀ ਬੋਹ ਵਧੀਆ ਰਹਿ ਸਕਦੀ ਏ।
ਹਾਂਜੀ-ਹਾਂਜੀ।
ਹੁੰ, ਹੋਰ ਦੱਸੋ।
ਮੇਰੀ ਮੰਮਾ ਵੀ ਲਾਂਦੇ ਨੇ ਪਰ, ਦੀਦੀ ਉਹ ਮੇਰਾ ਮਤਲਬ ਉਹਦੇ ਤੇ ਨਾ ਕਿਰਲੇ ਬਹੁਤ ਆਉਂਦੇ ਨੇ, ਮੈਨੂੰ ਉਹਨਾਂ ਤੋਂ ਬਹੁਤ ਡਰ ਲੱਗਦਾ।
ਅੱਛਾ, ਉੱਪਰ ਛੱਤ ਦੇ ਲ ਕਿਰਲੀਆਂ-ਕੁਰਲੀਆਂ ਤਾਂ ਆਈ ਜਾਂਦੀਆਂ ਹੁਣ, ਆਪਾਂ ਉਹਨਾਂ ਨੂੰ ਤਾਂ ਰੋਕ ਨੀ ਨਾ ਸਕਦੇ।
ਹਾਂਜੀ, ਉਹ ਮਤਲਬ ਐੰਨੀ ਉਹ ਜੀਬ ਜੀ ਐੱਡੀਆਂ-ਐੱਡੀਆਂ ਆਉਣ ਲੱਗ ਗਈਆਂ ਨੇ ਹੁਣ ਤਾਂ। ਬੇਲਾਂ ਫੈਲ ਰਹੀਆਂ ਨੇ ਨਾ, ਤੇ ਉਹਦੇ 'ਤੇ ਬਹੁਤ ਆਉਣ ਲੱਗ ਗਈਆਂ ਨੇ।
ਅੱਛਾ।
ਹੰਜੀ।
ਹੋ, ਹੋ-ਹੋ ਫੇਰ
ਹੈਲੋ।
ਹਾਂਜੀ-ਹਾਂਜੀ, ਹੁਣ ਫੇਰ ਇਹਦਾ ਕਿਆ ਸਲਿਊਸ਼ਨ ਹੋ ਸਕਦਾ?
ਮੈਂ ਤਾਂ ਹੀ ਤੁਹਾਡੇ ਤੋਂ ਪੁੱਛਦੀ ਆਂ, ਤੁਸੀਂ ਕਹਿ ਤੁਸੀਂ ਇੰਨਾ ਕੁਛ ਕਰ ਦਿਓ। ਮੈਂ ਕਿਹਾ ਤੁਹਾਨੂੰ ਪਤਾ ਹੋ ਇਹ?
ਮੈਨੂੰ ਮੈਂ ਨਾ ਸੱਚ ਗੱਲ ਦੱਸਾਂ ਮੈਂ ਕਦੇ ਕਿਰਲੀਆਂ-ਕਿੁਰਲੀਆਂ ਵੱਲ ਧਿਆਨ ਨੀ ਦਿੱਤਾ। ਪਰ ਹੁਣ, ਮੈਂ ਦੇਖੂੰਗੀ। ਵੀ ਇਹਨਾਂ ਨੂੰ ਪਜੋਣ ਦਾ ਕੋਈ ਨੁਕਸਾ ਹਨਾ, ਸਰਚ ਕਰਕੇ ਦੇਖਣਾ ਪੈਣਾ। ਕਿ ਇਹਨਾਂ ਨੂੰ ਕਿੱਦਾਂ ਪਜਾਇਆ ਜਾ ਸਕੇ।
ਹਾਂਜੀ-ਹਾਂਜੀ।
ਹੁੰ। ਮੈਂ ਕਦੇ ਇਹਨਾਂ ਚੀਜ਼ਾਂ ਵੱਲ ਤਿਆਨ ਨਈਂ ਦਿੱਤਾ ਹੈਗਾ, ਕਿਉਂਕਿ ਮੈਨੂੰ ਲੱਗਦਾ ਮੈਨੂੰ ਜੇ ਜਿਸ ਚੀਜ਼ ਤੋਂ ਆਪਾਂ ਨੂੰ ਡਰ ਲੱਗਦਾ ਨਾ ਉਸ ਚੀਜ਼ ਤੇ ਆਪਾਂ ਫੋਕਸ ਕਰਦੇ ਆਂ, ਇਸ ਕਰਕੇ ਮੈਂ ਕਦੇ ਫੋਕਸ ਤਈ ਨੀ।
ਮੈਂ ਤੇ ਦੀਦੀ ਬਹੁਤ ਏਦਰ-ਔਦਰ ਦੇਖਣੀ ਆ ਪਹਿਲਾਂ, ਕਿਤੇ ਹੈ ਤੇ ਨੀ ਕੁਜ। ਫੇਰ ਜਾਂਨੀ ਆਂ ਮੈਂ, ਸਬਜ਼ੀਆਂ
ਅੱਛਾ, ਅੱਛਾ-ਅੱਛਾ, ਠੀਕ।
ਮੇਰੀ ਮੰਮਾ ਇੰਝ ਈ ਚੱਲ ਜਾਂਦੇ ਨੇ।
ਅੱਛਾ, ਫੇਰ ਤੁਆਡੀ ਮੰਮਾ ਬਾਹ ਬ੍ਰੇਵ ਨੇ।
ਹਾਂਜੀ।
ਹੁੰ, ਠੀਕ ਐ। ਚਲੋ। ਠੀਕ ਆ ਜੀ, ਠੀਕ ਐ, ਬਸ ਲੰਘ ਰਿਹਾ ਟੈਮ ਰੱਬ ਦੀ ਦਯਾ ਨਾਲ।
ਹਾਂਜੀ-ਹਾਂਜੀ, ਇਹ ਤਾਂ ਹੈ।
ਹੁੰ, ਤੁਸੀਂ ਦੱਸੋ।
ਬਸ, ਮੈਂ ਵੀ ਕਰ ਹੀ ਰਹੀਆਂ ਟਾਈਮ ਪਾਸ। ਚਲੋ, ਮੈਂ ਤੁਆਨੂੰ ਨਾ ਕਰਦੀ ਆਂ, ਕੋਲ ਆ ਰਹੀਏ ਵਿੱਚ।
ਓਕੇ, ਓਕੇ-ਓਕੇ, ਬਾਏ।
ਤਲ ਜੀ।